ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਹੋਰ ਕੀ ਹਾਲ ਚਾਲ।
ਹਾਂਜੀ, ਵਧੀਆ ਜੀ, ਤੁਸੀਂ ਦੱਸੋ?
ਅੱਸੀ ਵੀ ਵਧੀਆ, ਹੋਰ ਕੀ ਕਰਦੇ ਸੀ।
ਬਸੀ ਹੀ ਵਿਹਲੇ ਬੈਠੇ ਹਾਂ
ਵਿਹਲੇ ਬੈਠੇ ਆ‌।
ਹਾਂਜੀ, ਹੋਰ ਤੁਸੀਂ ਕੀ ਕਰ ਰਹੇ ਹੋ?
ਮੈਂ ਥੋੜੀ ਜਿਹੀ ਸਟਿਚਿੰਗ ਕਰ ਰਹੀ ਹਾਂ।
ਅੱਛਾ, ਅੱਛਾ, ਅੱਛਾ, ਚਲੋ ਵਧੀਆ ਗੱਲ ਹੈ ਫਿਰ ਤੇ।
ਹਾਂਜੀ, ਹਾਂਜੀ, ਹੋਰ ਲੰਚ ਹੋ ਗਿਆ ਤੁਹਾਡਾ। ਸਭ ਵਧੀਆ, ਸਭ ਵਧੀਆ, ਤੁਸੀਂ ਸੁਣਾਓ?
ਬਸ ਅਸੀਂ ਵਧੀਆ। ਮੈਂ ਕਿਹਾ-ਚਲੋ ਵਿਹਲੇ ਬੈਠੇ ਹਾਂ।
ਅੱਛੀ ਗੱਲ, ਹੋਰ ਲੰਚ ਹੋ ਗਿਆ ਤੁਹਾਡਾ
ਹਾਂਜੀ ਹੋ ਗਿਆ ਸੀ। ਕਰ ਲਿਆ ਸੀ। ਅੱਜ ਅਸੀਂ ਆਲੂ, ਬੜੀਆ ਬਣਾਈ ਸੀਗੀਆਂ ਤੇ ਫੁਲਕੇ ਧਾਰੇ ਸੀ ਨਾਲੇ
ਅੱਛਾ ਜੀ। ਬੜੀਆਂ ਕਿਹੜੀਆਂ ਸੋਆਬੀਨ ਦੀਆਂ ਕਿ ਦਾਲ ਵਾਲੀਆਂ।
ਸੋਇਆਬੀਨ ਦੀ ਬੜੀਆਂ ਬਣਾਈਆਂ ਸੀਗੀਆਂ।
ਅੱਛਾ-ਅੱਛਾ।
ਹਾਂਜੀ-ਹਾਂਜੀ, ਹੋਰ ਫੈਮਲੀ ਵਗੈਰਾ ਸਭ ਵਧੀਆ ਨੇ।
ਸਭ ਵਧੀਆ-ਸਭ ਵਧੀਆ, ਹੋਰ ਕੀ ਕਰਦੇ ਪਏ ਤੁਸੀਂ ਅੱਜ-ਕੱਲ?
ਬਸ ਹੁਣੇ ਦੇਸ ਸਟੱਡੀ ਵਗੈਰਾ ਕੰਮਪਲੀਟ ਹੋਈਏ। ਤੇ ਹਾਲੇ ਤੇ ਫ੍ਰਰੀ ਹਾਂ।
ਕੀ ਕੀਤਾ ਮਤਲਬ?
ਹਾਂਜੀ।
ਕੀ ਕੀਤਾ ਤੁਸੀਂ ਸਟਡੀ ਚ ਮੈਂ ਕਿਹਾ?
ਹਲੇ ਤਾਂ ਪਲੱਸ ਟੂ ਕੰਪਲੀਟ ਹੋਈ ਹੈ ਤੇ ਹਲੇ ਤੇ ਫ੍ਰਰੀ ਆ ਦੇਖਦੇ ਹਾਂ ਕੋਲੇਜ ਵਗੈਰਾ ਕਦੋਂ ਖੁਲਨੇ ਨੇ।
ਕਿੰਨੇ ਪ੍ਰਸੈਂਟੇਡ ਆਏ।
ਹਾਂਜੀ। ਮੇਰੇ ਨਾਈਨਟੀ ਸਿਕਸ-ਨਾਈਨਟੀ ਸਿਕਸ।
ਬਹੁਤ ਵਧੀਆ ਨੇ ਉਹਤੇ।
ਹਾਂਜੀ-ਹਾਂਜੀ।
ਕਿਹੜੇ ਕੋਲੇਜ ਜਾਣਾ ਏ?
ਅੱਗੇ ਏਸ਼ੀਅਨ ਕੋਲੇਜ ਚ ਜਾਵਾਂਗੇ ਲੋਅ ਲਈ।
ਉਹ ਕਿੱਥੇ ਵੈ?
ਉਹ ਇੱਥੇ ਹੀ ਹੈਗੇ ਆ, ਸਰਸਾਵਾ ਰੋਡ ਤੇ।
ਅੱਛਾ-ਅੱਛਾਜੀ ਠੀਕ ਏ, ਠੀਕ ਏ ਚਲੋ, ਅੱਛੀ ਗੱਲ ਜਦੋਂ ਇੰਨੇ ਅੱਛੇ ਇੰਨੇ ਅੱਛੇ ਨੰਬਰ ਆਏ ਨੇ ਤੇ ਅੱਗੋਂ ਪੜ੍ਹਾਈ ਕਰਨੀ ਬਹੁਤ ਜ਼ਰੂਰੀ ਏ।
ਹਾਂਜੀ-ਹਾਂਜੀ, ਇਹ ਤਾਂ ਹੈ।
ਤੇ ਤੁਹਾਨੂੰ ਫੋਲਾਈਨ ਤੇ ਔਨਲਾਈਨ ਚ ਕੀ ਫਰਕ ਨਜ਼ਰ ਆਂਦਾ ਕੀ ਸਹੀ ਹੋਣਾ ਚਾਹੀਦਾ ਹੈ ਔਨਲਾਈਨ ਕਿਫੌਨ ਲਾਇਨ
ਨਹੀਂ ਵੈਸੇ ਔਫਲਾਈਨ ਵਧੀਆ ਹੁੰਦਾ ਹੈ। ਕਿਉਂਕਿ ਅਸੀਂ ਨੋਲੇਜ ਵੀ ਵਧੀਆ ਮਿਲਦੀ ਹੈ ਤੇ ਨਾਲੇ ਲਾਈਵ ਲਾਈਵ ਕਰਨ ਤੋਂ ਸਟੱਡੀ ਮਤਲਬ ਸਭ ਕੁਛ ਪਤਾ ਲੱਗ ਜਾਂਦਾ ਹੈ।
ਸਹੀ ਗੱਲ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ।
ਹਾਂਜੀ, ਔਨਲਾਈਨ ਚ ਨਾ ਸਮਝ ਨੀ ਆਉਂਦਾ ਹੈਗਾ।
ਠੀਕ ਏ, ਓਫਲਾਈਨ ਚ ਆਉਂਦਾ ਨਾ ਸਾਹਮਣੇ ਅਗਰ ਸਾਡੇ ਟੀਚਰ ਖੜੇ ਨੇ ਉਹ ਸਾਨੂੰ ਅੱਛੇ ਤੋਂ ਸਮਝਾ ਪਾ ਰਹੇ ਨੇ। ਜੇ ਅਸੀਂ ਨਹੀਂ ਸਮਝ ਪਾ ਰਹੇ ਹ ਅਸੀਂ ਦੁਬਾਰਾ ਉਹਨਾਂ ਨੂੰ ਪੁੱਛ ਵੀ ਸਕਦੇ ਹਾਂ।
ਹਾਂਜੀ-ਹਾਂਜੀ, ਇਹ ਤੇ ਨਾ। ਲਾਈਵ ਟੀਚਰ ਦਾ ਅਲੱਗ ਹੀ ਮਤਲਬ ਉਹ ਹੁੰਦਾ ਕਿ ਸਮਝ ਆ ਜਾਂ ਹੁੰਦਾ ਸਾਰਾ ਅਤੇ ਅਸੀਂ ਕੁਛ ਨਾ ਸਮਝ ਆਏ ਅਤੇ ਅਸੀਂ ਪੁੱਛ ਸਕਦੇ ਹਾਂ ਟੀਚਰ ਨੂੰ ਵੀ।
ਦੁਬਾਰਾ ਹਾਂਜੀ--ਹਾਂਜੀ ਠੀਕ-ਠੀਕ ਹੈ।
ਤੇ ਨੌਲੇਜ ਵੀ ਮਿਲਦੀ ਹੈ ਕਿ ਰਹਿਣ- ਸਹਿਣ ਦੀ ਵੀ ਸਭ ਕੁਛ
ਹਾਂ, ਨਾਲੇ ਕਲਾਸ ਦੇ ਬੱਚੇ ਜੋਹੁੰਦੇ ਨੇ ਉਹਨਾਂ ਤੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।
ਹਾਂਜੀ-ਹਾਂਜੀ ਇਹ ਤੇ ਹੈ ਸਹੀ ਗੱਲ ਏ।
ਕਈ ਵਾਰ ਐਸ ਐਸਾ ਹੁੰਦਾ ਹੈ ਕਿ ਸਾਨੂੰ ਕੋਈ ਚੀਜ਼ ਸਮਝ ਨਹੀ ਆ ਰਹੀ ਤੇ ਦੂਜੇ ਬੱਚੇ ਨੂੰ ਸਮਝ ਆ ਰਹੀ ਅਸੀਂ ਉਹਦੇ ਕੋਲ ਪੁੱਛ ਸਕਦੇ ਹਾਂ। ਜਾਂ ਤੁਹਾਡੇ ਕੋਲ ਕੋਈ ਪੁੱਛ ਸਕਦਾ ਹੈਗਾ। ਉਫ ਔ ਔਨਲਾਈਨ ਚ ਤੇ ਕਿਸੇ ਕੋਲ ਪੁੱਛ ਵੀ ਨਹੀਂ ਸਕਦੇ ਤੁਸੀਂ।
ਨਾ-ਨਾ ਜੀ ਅਸੀਂ ਉਨਛ ਪੁੱਛ ਸਕਦੇ। ਸਮਝ ਨੀ ਆਊਗਾ ਪਹਿਲੀ ਗੱਲ ਤੇ।
ਆਓ ਗਾਹੀ ਸਹੀ ਗੱਲ ਏ, ਤੇ ਹੈ ਵੀ ਪਰ ਫੇਰ ਵੀ ਕਾਫ਼ੀ ਹੱਦ ਤੱਕ ਕਈਆਂ ਨੂੰ ਸਮਝ ਆ ਵੀ ਜਾਂ ਏ ਪਰ ਉਹ ਚੀਜ਼ ਨੀ ਰਹਿ ਜਾਂਦੀ
ਨਹੀਂ-ਨਹੀਂ ਉ ਪੜ੍ਹਨ ਦਾ ਫਿਰ, ਹਾਂਜੀ ਉਹ ਤੇ ਨਾ ਹਾਂਜੀ-ਹਾਂਜੀ ਏ ਤੇ ਹੈ। ਔਨਲਾਈਨ ਤਾਂ ਸਟਡੀ ਤਾਂ ਕਰੋ ਜੇ ਮਤਲਬ ਅਸੀਂ ਕੋਈ ਪਾਰਟ ਟਾਈਮ ਜੋਬ ਵਗੈਰਾ ਕਰਨੀ ਹੋਏਵੇ ਕਿ ਸਾਡੇ ਕੋਲ ਅਗਰ ਟਾਈਮ ਨੀ ਹੈਗਾ ਤਾਂ ਕਰ ਸਕਦੇ ਨੇ ਬਾਕੀ ਜਿਨ੍ਹਾਂ ਕੋਲ ਟਾਈਮ ਹੈਗਾ ਉ ਤੇ ਅਪਨਾ ਕਰੋ
ਉ ਤੇ ਹੈਈ ਐ ਫਿਰ ਬਿਲਕੁਲ ਸਈ ਕੇ ਰਹੇ ਔ।
ਹਾਂਜ- ਹਾਂਜੀ
ਹੋਰ ਪਰਿਆਵਰਨ ਦੀ ਰਕਸ਼ਾ ਲਈ ਤੁਸੀਂ ਕੀ ਕਰਦੇ ਔ? ਕੀ ਕਰ ਸਕਦੇ ਔ? ਔਰ ਕੀ ਕਰਨਾ ਚਾਈਦਾ ਐਂ ਸਾਨੂੰ ਲੋਕਾਂ ਨੂੰ? ਕੋਈ ਵੀ ਹੋਵੇ ਚਾਹੇ ਉ
ਵੈਸੇ ਅਸੀਂ ਪਰਿਆਵਰਨ ਦੀ ਰਕਸ਼ਾ ਲਈ ਜਿਵੇਂ ਅੱਜ ਕੱਲ੍ਹ ਲੋਕੀ ਆਪਣੇ ਫ਼ਾਇਦੇ ਲਈ ਰੂਖ ਕੱਟ ਰੇ ਨੇ ਹੈਨਾ ਤੇ ਅਸੀਂ ਇਹ ਕਰ ਸਕਦੇ ਨੇ ਵਕਤ ਵ ਵੱਧ ਤੋਂ ਵੱਧ ਕਿ ਅਸੀਂ ਆਪਣੇ ਘਰਾਂ ਵਿੱਚ ਛੋਟੇ ਤ ਜਾ ਗਮਲਾ ਵਗੈਰਾ ਲਗਾ ਸਕਦੇ ਨੇ, ਜਾਂ ਪੇੜ ਲਗਾ ਸਕਦੇ ਨੇ। ਕੋਈ ਹੈਨਾ ਜਿ ਜਿਹਦੇ ਤੋਂ ਅਸੀਂ ਮਤਲਬ ਕਰ ਸਕੀਏ ਤੇ ਨਾਲੇ ਅਸੀਂ ਪਾਨੀ ਦੀ ਵੇਸਟੇਜ ਨਾ ਕਰੀਏ ਤੇ ਉਨੂੰ ਧਿਆਨ ਨਾਲ ਅਗਰ ਔਦਾ ਯੂਜ਼ ਕਰੀਏ ਤੇ ਬੋਤ ਹੱਦ ਤੱਕ ਮਤਲਬ ਅਸੀਂ ਕੰਟਰੋਲ ਕਰ ਸਕਦੇ ਹਾਂ ਚੀਜ਼ਾਂ ਨੂੰ।
ਉਹ ਤੇ ਹੈ ਈ ਸਹੀ ਕਹਿ ਰਹੇ ਤੁਸੀਂ ਅੱਜ ਕੱਲ ਪਾਣੀ ਦੀ ਵੇਸਟਜ ਵੀ ਲੋਕ ਬਹੁਤ ਕਰਦੇ ਨੇ ਪੇੜ ਵੀ ਕੱਟ ਰੇ ਨੇ ਕਾਫ਼ੀ ਤਾਂ ਹੀ ਹੈ ਗਰਮੀ, ਬਾਰਿਸ਼ ਨਾ ਆਣ ਦਾ ਕਾਰਨ ਆਹੀ ਏ
ਹਾਂਜੀ, ਇੰਨੀ ਅੱਜ ਮਤਲਬ ਇੰਨੀ ਗਰਮੀ ਪੈ ਰਹੀ ਹੈ ਇਸ ਵਾਰ ਇਸ ਕਾਰਨ, ਇਹ ਰੁੱਖ ਕੱਟ ਰਹੇ ਨੇ ਲੋਕੀ ਹੈ ਨਾ
ਕੁਛ ਪੋਲਿਊਸ਼ਨ, ਪੋਲਿਊਸ਼ਨ ਦੇ ਬਾਰੇ ਕੀ ਕੇਂਦੇ ਔ, ਪੋਲਿਊਸ਼ਨ ਕਿੰਨਾ ਕੁ ਹੈਗਾ ਐਂ?
ਪੋਲਿਊਸ਼ਨ ਇੰਡੀਆ ਵਿੱਚ ਦੇਖੀਏ ਤਾਂ ਬੋਤ ਜ਼ਾਦਾ ਹੈਗੇ ਕਿਉਂਕਿ, ਹਾਂਜੀ, ਓਵਰ ਅਸੀਂ ਅਦਰ ਕੰਟਰੀਜ਼ ਨੂੰ ਦੇਖੀਏ ਤਾਂ ਇੰਨੇ ਉੱਥੇ ਨੀ ਹੈਗਾ। ਉੱਥੇ ਰੂਲਸ ਹੈਗੇ ਨੇ ਕਾਨੂੰਨ, ਰੂਲਸ ਹੈਗੇ ਨੇ ਇੱਥੇ ਰੂਲਸ ਤਾਂ ਹੈਗੇ ਨੇ ਲੇਕਿਨ ਕੋਈ ਫੋਲੋ ਨੀ ਕਰਦਾ ਦੇ ਫੋਲੋ ਕਰਨ ਵਾਲੇ ਨੂੰ ਨਾ ਕੋਈ ਦੰਡ ਮਿਲਦਾ ਨਾ ਕੁਛ। ਹਾਂਜੀ, ਬਸ ਏਥੇ ਰੂਲਸ ਬਨਾ ਦਿੰਦੇ ਨੇ ਕੋਈ ਫੋਲੋ ਕਰੇ ਜਾ ਨਾ ਕਰੇ।
ਤੇ ਅੱਜ ਕੱਲ੍ਹ ਮਤਲਬ ਕਿ ਇਨਸਾਨ ਦੇ ਹੱਥ 'ਚ ਹੋ ਗਏ ਨਾ ਅਸੀਂ ਫੋਲੋ ਕਰੀਏ ਨਾ ਕਰੇ ਸਾਨੂੰ ਕੇੜਾ ਕਿਹੇ ਨੇ ਕੁਛ ਕਹਿਣਾ। ਚਲਾਨ ਨੀ ਤੇ ਕੱਟਣਗੇ ਪੰਜ-ਸੱਤ ਸੌ ਤੋਂ ਕੱਟ ਲੈਣਗੇ।
ਹਾਂਜੀ-ਹਾਂਜੀ ਏਈ ਏ ਨਾ ਬਸ ਲੋਕੀ ਅਪਨੀ ਮਨ ਮਰਜ਼ੀ ਕਰਦੇ
ਮਨ ਮਰਜੀ ਕਰਦੇ ਤਾਂ ਹੀ ਸਾਡੇ ਇੰਡੀਆ ਵਿੱਚ ਐਕਸੀਡੈਂਟ ਆ ਜ਼ਾਦਾ ਹੁੰਦੇ ਨੇ
ਹਾਂਜੀ-ਹਾਂਜੀ, ਏਹੀ ਤੇ ਹੈਨਾ ਇਸ ਕਾਰਨ
ਬੇਗੁਨਾਹ ਜੋ ਸਹੀ ਜੋ ਹਾਂ ਜੋ ਸਹੀ ਚੱਲਦਾ ਪਿਆ ਨਾ ਉਨੂੰ ਸਾਹਮਣੇ ਵਾਲਾ ਸਹੀ ਨੀ ਚੱਲਣ ਦੇਂਦਾ ਉਹ ਅਪਨੇ ਫਾਇਦੇ ਪਿੱਛੇ ਦੂਜਿਆਂ ਦਾ ਨੁਕਸਾਨ ਕਰਕੇ ਚਲੇ ਜਾਂਦੇ ਨੇ ਉ ਚਾਏ ਮਰ ਰਿਆਂ ਚਾਹੇ ਉਹ ਜੀ ਰਿਆਂ, ਚਾਹੇ ਉਹ ਉੱਥੇ ਖਤਮ ਹੋ ਗਿਆ ਉਨਾਂ ਨੂੰ ਕੋਈ ਲੈਣਾ
ਹਾਂਜੀ, ਬਿਲਕੁਲ ਸਹੀ ਗੱਲ ਐਂ, ਸਹੀ ਗੱਲ ਐਂ ਬਿਲਕੁਲ
ਹੁਣ ਉਹ ਚਾਹੇ ਕਿਸੇ ਦਾ ਇਕਲੋਤਾ ਹੈਗਾ। ਚਾਹੇ ਦੁਕਲੋਤਾ ਹੈਗਾ, ਚਾਹੇ ਬੱਚਿਆਂ ਵਾਲਾ ਚਾਹੇ ਨਹੀਂ। ਕਿਸੇ ਨੂੰ ਕੀ ਲੈਣਾ ਦੇਣਾ।
ਨਹੀਂ-ਨਹੀਂ, ਬਿਲਕੁਲ-ਬਿਲਕੁਲ, ਸਈ ਗੱਲ ਐ।
ਤੇ ਬਾਹਰਲੇ ਦੇਸਾਂ ਚ ਆਹ ਚੀਜ਼ਾਂ ਨਹੀਂ ਹੈਗੀਆਂ ਉੱਥੇ ਤਾਂਹੀ ਐਕਸੀਡੈਂਟ ਘੱਟ ਹੁੰਦੇ ਨੇ।
ਹਾਂਜੀ, ਤੇ ਇਸ ਲਈ ਲੋਕ ਇੰਡੀਆ ਨੂੰ ਛੱਡ ਕੇ ਬਾਹਰ ਇਧਰ
ਹਾਂ, ਬਾਹਰ ਜਾ ਰਹੇ ਕਿਉਂਕਿ ਉੱਥੇ ਰੂਲਸ ਫੋਲੋ ਕਰਦੇ ਨੇ। ਇਥੇ ਰੂਲ ਫੋਲੋ ਨਹੀਂ ਕਰਦਾ ਕੋਈ ਵੀ ਆਪਣੀ ਮਰਜ਼ੀ ਦੇ ਮਾਲਿਕ ਨੇ।
ਹਾਂਜੀ-ਹਾਂਜੀ, ਇਹ ਤੇ ਹੈ।
ਤੇ ਕੁਛ ਐ ਗਰਮੀ ਕਰਕੇ। ਕੁੱਛ ਗਰਮੀ ਵੀ ਇਸ ਕਰਕੇ ਈ ਐ ਕੁਛ ਪੋਲਿਊਸ਼ਨ ਕਰਕੇ। ਹੋ ਗਈ ਜਾਂ ਕੁਛ ਜਿਵੇਂ ਲੋਕਾਂ ਦੀ ਗਰਮੀ ਇੰਨੀ ਐ ਏ। ਏਸੀ ਚਲਾਂਦੇ ਨੇ ਉਹਦੀ ਗਰਮੀ ਬਾਹਰ ਜਾਂਦੀ ਐ।
ਸਈ ਗੱਲ ਸਈ ਗੱਲ, ਸਈ ਗੱਲ।
ਬਹੁਤ ਜ਼ਿਆਦਾ ਪ੍ਰੋਬਲਮਸ ਕ੍ਰੀਏਟ ਹੋ ਰਹੀ ਇੰਡੀਆ ਦੇ ਵਿੱਚ
ਹਾਂਜੀ-ਹਾਂਜੀ। ਬਸ ਕੀ ਕਰ ਸਕਦੇ ਆ ਖੁਦ ਦੀ ਸੇਫਟੀ ਖੁੱਦ ਦੇ ਹੱਥਾਂ ਵਿੱਚ ਹੁੰਦੀਆਂ ਨੇ।
ਪਰ ਖੁਦ ਦੀ ਸੇਫਟੀ ਕਦ ਤੱਕ ਕਰਾਂਗੇ ਤੇ ਸਾਹਮਣੇ ਵਾਲਾ ਸੇਫਟੀ ਟੀ ਨਹੀਂ ਕਰ ਰਿਹਾ ਉਹ ਇਕ ਦਮ ਹੀ ਟੱਕਰ ਮਾਰ ਕੇ ਜਾ ਰਿਹਾ। ਉਹਦੇ ਚ ਅਸੀਂ ਕੀ ਕਰ ਸਕਦੇ ਆ।
ਹਾਂਜੀ-ਹਾਂਜੀ, ਬਸ ਐ ਤੇ ਹੈ। ਸਈ ਗੱਲ ਬਸ ਕੀ ਕਹਿ ਸਕਦੇ ਨੇ ਦੂਜੇ ਨੂੰ ਅਸੀਂ ਤਾਂ ਬਸ ਗਾਈਡ ਕਰ ਸਕਦੇ ਨੇ ਬਾਕੀ ਅੱਗੇ ਉਹ ਮੰਨੇ ਜਾਂ ਨਾ ਮੰਨੇ
ਤੇ ਸੋਸ਼ਲ ਮੀਡੀਆ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ?
ਸੋਸ਼ਲ ਮੀਡੀਆ ਅਗਰ ਵੇਖਿਆ ਜਾਵੇ ਤੇ ਐਨੇ ਮਤਲਬ ਬਹੁਤ ਹੱਦ ਤੱਕ। ਆ ਸਾਡੀ ਦੂਰੀਆਂ ਕੰਮ ਕੀਤੀਆਂ ਨੇ। ਮਤਲਬ ਅਸੀਂ ਇੱਕ ਮਿੰਟ ਚ ਕੋਲ ਕਰ ਸਕਦੇ ਹਾਂ। ਕਿਸੇ ਨੂੰ ਇੱਕ ਮਿੰਟ ਚ ਅਸੀਂ ਮੈਸੇਜ ਫੋਰਵਰਡ ਕਰ ਸਕਦੇ ਆ ਕਿਸੇ ਨੂੰ ਪਹਿਲੇ ਜਮਾਨੇ ਤੇ ਇਹ ਹੁੰਦਾ ਸੀ। ਖ਼ਾਸ ਚਿੱਠੀ ਹੀ ਲਿੱਖਦੇ ਸੀ ਕਿਸੇ ਨੂੰ ਹਨਾ ਤੇ ਹੁਣ ਇੱਦਾਂ ਦੀ ਦੂਰੀਆਂ ਖਤਮ ਹੋ ਗਈਆਂ ਨੇ ਬਿਲਕੁਲ।
ਉਹ ਚਿੱਠੀ ਪਹੁੰਚਦੇ-ਪਹੁੰਚਦੇ ਦਸ ਬਾਰਾਂ ਦਿਨ ਲਗਾਂਦੀ ਸੀ।
ਰਹਿੰਦੇ ਸੀ ਤੇ ਹੁਣ ਤੇ ਇੱਕ ਮਿੰਟ ਚ ਮੈਸੇਜ ਪੜ੍ਹ ਲੈਂਦੇ ਨੇ ਲੋਕੀ।
ਮੈਸੇਜ ਹੋ ਗਿਆ ਵੀਡੀਓ ਕਾਲਿੰਗ ਹੋ ਗਈ ਆਪਣਾ ਦੁੱਖ-ਸੁੱਖ ਸ਼ੇਅਰ। ਕਰਨਾ ਆਵੇ ਇੱਕ ਮਿੰਟ ਨਹੀਂ ਲੱਗਦਾ ਸਕ
ਹਾਂਜੀ-ਹਾਂਜੀ, ਵੈਸੇ ਤਾਂ ਇੱਕ ਇੱਕ ਇਹ ਬੈਸਟ ਟੂਲ ਹੈ ਕੀ ਜਿਨੇ ਦੂਰੀਆਂ ਕੰਮ ਕੀਤੀਆਂ ਨੇ ਮਤਲਬ ਡੈਵਲਪ ਕੀਤਾ ਸਭ ਕੁਛ ਪਰ ਇਹਦੇ ਨੁਕਸਾਨ ਵੀ ਹੈਗੇ ਨੇ ਪਰ ਉਹ ਵੀ ਸਾਡੇ ਹੱਥ ਚ ਹੈਗੇ ਨੇ ਅਸੀਂ ਕਿੱਦਾਂ ਯੂਜ ਕਰ ਰਹੇ ਨੇ ਉਹਨੂੰ
ਓ ਅਗਰ ਅੱਛੇ ਤੋਂ ਯੂਜ ਕਰੋਗੇ ਤੇ ਓ ਬੈਨੀਫਿਟ ਦੇਗੀ ਨਹੀਂ ਕਰੋਗੇ ਤਾਂ ਨੁਕਸਾਨ ਦੇ ਗੀ।
ਹਾਂਜੀ, ਹਾਂਜੀ ਉਹ ਤੇ ਹੈ ਹੀ।
ਉਹ ਤੇ ਆਪਣੇ ਹੱਥ ਚ ਹੋ ਗਿਆ, ਨਾ ਉਹ ਤੇ ਆਪਣੇ ਹੱਥ ਚ ਹੋ ਗਿਆ ਅਸੀਂ ਕੀ ਕਰਨਾ। ਹੈ ਕੀ ਨਹੀਂ ਕਰਨਾ ਉਹ ਤਾਂ ਆਪਣੇ ਹੱਥ 'ਹੋ ਗਿਆ ਬਾਕੀ ਤੁਸੀਂ ਆਪਣਾ ਕੀ ਮਤਲਬ ਕਰਨਾ ਚਾਹੁੰਦੇ ਹੋ। ਪੜ੍ਹਾਈ ਵੱਲ ਧਿਆਨ ਦੋਗੇ। ਕਰੀਅਰ ਵੱਲ ਜਾਂ ਆਪਣਾ ਕੋਈ ਗੋਲ ਹੈਗਾ ਜਿੰਦੇ ਚ ਤੁਸੀਂ। ਧਿਆਨ ਦੇਣਾ ਚਾਹੁੰਦੇ ਹੈਗੇ ਉਹ ਆਪਣਾ
ਵੈਸੇ ਤਾਂ ਮੈਂ ਸੋਚ ਰਿਹਾ ਵਾਂ ਕਿ ਮਤਲਬ ਮੈਂ ਸਟੱਡੀ ਜੋ ਕਰਾਂ ਨਾਲੇ ਗੌਰਮੈਂਟ ਜੋਬ ਦੀ ਤਿਆਰੀ ਕਰਦਾ ਰਵਾਂ। ਜਾਂ ਆਪਣਾ ਕੋਈ ਇਦਾ ਦਾ ਪ੍ਰੋਫੈਸ਼ਨ ਕੋਰਸ ਸਿੱਖਾਂ ਕਿ ਜਿਹਦੇ ਨਾਲ ਮੈਂ ਅੱਛੀ ਮਤਲਬ ਕਰ ਸਕਾਂ ਸਭ, ਕੁੱਝ ਮੈਨੇਜ। ਹਾਂਜੀ, ਬਾਕੀ ਫੇਰ ਵੀ ਵੇਖਦੇ ਆ। ਅਸੀਂ ਤਾਂ ਬਹੁਤ ਕੁਝ ਸੋਚਦੇ ਨੇ।
ਹਾਂ ਬਾਕੀ ਦੇਖੋ ਮਾਲਿਕ ਕੀ ਕਰਦਾ? ਅੱਛਾ ਹੀ ਕਰੇਗਾ ਭਗਵਾਨ ਅਗਰ ਤੁਹਾਡੀ--ਅਗਰ ਤੁਹਾਡੀ ਸੋਚ ਅੱਛੀਏ ਤੇ ਵਾਹਿਗੁਰੂ ਜੀ ਵੀ ਤੁਹਾਡਾ ਸਾਥ ਦੇਣਗੇ। ਜ਼ਰੂਰ ਦੇਣਗੇ ਕਿਉਂਕਿ ਆਪਣੀ ਸੋਚ ਤੇ ਹੀ ਡਿਪੈਂਡ ਕਰਦਾ ਹੁਣ ਸਾਨੂੰ ਸੋਚਣਾ ਪਏਗਾ ਅਸੀਂ ਅੱਗੇ ਕੀ ਕਰਨਾ ਹੈ ਸਾਡੀ ਲਾਈਫ ਕਿੱਦਾਂ ਦੀ ਹੋਣੀ ਚਾਹੀਦੀ ਏ? ਬਾਕੀ ਚਲੋ ਜੋ ਲਿਖਿਆ ਉਹ ਤੇ ਉਹ ਤੇ ਹੋਣਾ ਹੀ ਹੋਣਾ ਆਪਣੇ ਵੱਲੋਂ ਪੋਜ-ਪੋਜ਼ੀਟਿਵ ਸੋ ਜੋ ਤੇ ਪੋਜੀਟਿਵ ਹੀ ਹੋਏਗਾ।
ਹਾਂਜੀ-ਹਾਂਜੀ। ਤੇ ਨਾਲ ਹੀ ਮੈਨੂੰ ਕਿਸੇ ਦੇ ਕੋਲ ਆ ਰਿਹਾ, ਮੈਂ ਤੁਹਾਨੂੰ ਕਰਾਂ ਤੁਹਾਡੀ ਦੇਰ ਚ ਗੱਲ।
ਓਕੇ, ਓਕੇ, ਓਕੇ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
ਹਾਂਜੀ।
ਸਤਿ ਸ਼੍ਰੀ ਅਕਾਲ।